ਹੈਲੋ ਸਤਿ ਸ੍ਰੀ ਅਕਾਲ ਜੀ ਕੀ ਹਾਲ
ਵਧੀਆ ਤੁਸੀਂ ਸੁਣਾਓ
ਵਧੀਆ ਬੜੇ ਦਿਨਾਂ ਬਾਅਦ ਯਾਦ ਕੀਤਾ ਤੁਸੀਂ ਮੈਨੂੰ
ਮੈਂ ਕਦੀ ਕਦੀ ਯਾਦ ਕਰਦੀ ਹਾਂ ਸਾਰਿਆਂ ਨੂੰ ਬਸ ਮਨ ਨ
ਅੱਛਾ ਕਦੀ ਲਗਾ ਲਿਆ ਕਰੋ ਫੋਨ ਚਲੋ ਮੈਂ ਤੇ ਲਗਾ ਤਾ ਹਾਂਜੀ ਹੋਰ ਸੁਣਾਓ ਕੀ ਕਰ ਰਹੇ ਹੋ
ਕੋਚ ਉਹਨ ਪਾਠ ਕਰਕੇ
ਖਾਲੀ
ਖਾਲੀ
ਕੀ ਖਾਇਆ ਟਿੰਡੇ ਕਿਵੇਂ ਬਣਾਏ
ਟਿੰਡੇ ਬਸ ਉਹ ਆਲੂ ਪਿਆਜ
ਅੱਛਾ ਮੈਨੂੰ ਤੇ ਬੁਲਾਇਆ ਨੀ ਤੁਸੀਂ
ਹੁਣ ਜਰਾ ਜੇ ਟਿੰਡਿਆ ਸੀ ਤੁ ਉਹਨੂੰ ਕੀ ਬੁਲਾਣਾ ਸੀ ਮੈਂ
ਵਾਂ ਰ ਤਾਰਾ ਡੋ ਠੀਕ ਹੈ
ਹਾਂ ਸਾਡਾ ਡੋਗੀ
ਕੀ ਕਹਿ
ਰੋੜ ਇਹ ਕਰਦਾ ਹੱਥ ਹੱਥ ਨਾਲ ਅਸੀਂ ਨਾ ਉਹਨੂੰ ਆਦਤ ਪਾਈ ਹੱਥ ਨਾਲ ਰੋਟੀ ਖਾਣ ਦੀ ਉਹਨੂੰ ਦੋ ਤਿੰਨ ਦਿਨ ਤੋਂ ਮੇਰੇ ਹੱਥ ਨਾਲ ਰੋਟੀ ਖਾ ਰਿਹਾ ਵ ਹੋਰ ਨਹੀਂ ਅਸੀਂ ਨਾ ਐਕਚੁਲੀ ਨਾ ਅਸੀਂ ਕੋਈ ਕੰਮ ਐਕਚੁਲੀ ਨਾ ਅਸੀਂ ਕੋਈ ਕੰਮ ਲਈ ਗਏ ਹੋਏ ਸੀ ਤੇ ਅਸੀਂ ਹਫ਼ਤਾ ਛੋੜ ਕੇ ਗਏ ਸੀ ਆਪਣੇ ਕਿਸੇ ਦੇ ਘਰੇ ਫੇਿਰ ਨਾ ਉਹਨੂੰ ਉਹਨੂੰ ਗੰਦੀ ਆਦਤ ਉਹਨਾ ਨੇ ਪਾਤੀ ਹੈ ਸਾਡਾ ਦਿਲ ਕਰਾਂ ਅਸੀਂ ਵਾਪਸ ਉਹਨਾਂ ਨੂੰ ਦੇ ਆਈਏ
ਸ਼ ਵਧੀਆ ਦਿਆਓ ਹ ਹੋਰ ਸੁਣਾਓ
ਬਸ
ਕੀ ਕਰ ਰਹੇ ਹੋ ਜੋਬ ਵਗੈਰਾ ਕਰ ਰਹੇ ਹੋ
ਅਸੀਂ ਘਰ ਬਹਿੰਦੇ ਹਾਂ
ਘਰ ਕਿਉਂ ਬਹਿੰਦੇ ਹੋ ਜੋਬ ਕਰ ਲਓ
ਨਹੀਂ ਮਨ ਹੀ ਨਹੀਂ ਕਰ ਕਰ ਦਾ
ਅੱਛਾ ਫੇਿਰ ਮੇਰੇ ਕੋਲ ਆ ਜਾਓ ਮੇਰੇ ਨਾਲ ਕਰ ਲੈਣਾ ਜੋਬ
ਅਰੇ ਨਹੀਂ ਬਸ ਹਮ
ਹੋਰ ਸੁਣਾਓ ਵਿਆਹ ਕਦੋਂ ਕਰਨਾ ਹੈ ਤੁਸੀਂ? ਵਿਆਹ ਕਦੋਂ ਕਰਨਾ ਹੈ
ਕੀ
ਮੈਂ ਕਹਿ ਰਹੀ ਹਾਂ ਵਿਆਹ ਕਦੋਂ ਕਰਨਾ ਹੈ ਹੰ ਹੰ ਹੰ ਹ ਹ ਕਿਉਂ ਹੁਣ ਇਹਨਾਂ ਹੀ ਤੁਸੀਂ ਲੜਾਈਆਂ ਕਰਨ ਲੱਗ ਗਏ ਹੈਂ
ਅ ਥੋੜ੍ਹੀ ਬਹੁਤ ਤੇ ਕਰਨੀ ਪਏਗੀ
ਅੱਛਾ ਫਿਰ ਵਿਆਹ ਲੇਟ ਹੋ ਜਾਏਗਾ ਨਾ ਸ ਪਿਆਰ ਨਾਲ ਰਹੋ ਫੇਿਰ ਵਿਆਹ ਤੋਂ ਬਾਅਦ ਲੜਾਈਆਂ ਕਰਨਾ
ਹ
ਹੋਰ
ਹੋਰ ਬਸ, ਘੁੰਮਣ ਨੀ ਗਏ ਕਿੱਥੇ?
ਇੰਨੀ ਗਰਮੀ ਹੋਈ ਦੀ ਹੈ।
ਹਮ, ਪਰ ਹੁਣ ਤਾਂ ਠੰਡਾ ਮੌਸਮ ਹੈ ਮੀਂਹ ਵਗੈਰਾ ਆ ਗਿਆ।
ਹੋਰ
ਹੋਰ ਬਸ ਹੋਰ ਤੁਸੀਂ ਸੁਣਾਓ,,?
ਬਸ ਵਧੀਆ
ਕੀ ਕਰ ਰਹੇ ਹੋ ਅੱਜ- ਕੱਲ? ਕੋਚਿੰਗ ਵਗੈਰਾ ਕੁਛ ਵੀ ਨਹੀਂ ਲੈ ਰਹੇ?
ਗਈ ਸੀ ਕੱਲ ਪੁੱਛਣ ਨਾ, ਕੋਰਸ ਦਾ ਕੋਈ ਦੇਖੋ ਹੁਣ?
ਕਿਹੜਾ ਕੋਰਸ
ਮੈਂ ਗ੍ਰਾਫੀਕ ਦਾ ਪੁੱਛਣ ਗਈ ਸੀ ਕੋਰਸ ਵੈਸੇ।
ਫੇਰ ਕਿ ਫੀਸ ਦੱਸੀ?
ਹੋਰ
ਹੋਰ ਕੀ
ਮੰਮੀ ਠੀਕ ਏ।
ਹਮਮ, ਮੰਮੀ ਵਧੀਆ। ਬਸ ਸਾਡੇ ਇੱਥੇ ਮਕਾਨ ਬਣ ਰਿਹਾ। ਵਾਸਤੇ ਓ ਨਾਰੀ ਹੋਏਗੀ।
ਹੈਲੋ ਛ
ਹੈਲੋ ਹੈਲੋ ਹੋਰ ਬਸ ਮਕਾਨ ਬਣ ਰਿਹਾ। ਹਾਂਜੀ
ਤੁਹਾਡਾ
ਨਹੀਂ ਵੱਡੀ ਮੰਮੀ ਹੋਰਾ ਦਾ, ਤੋੜ -ਪਜ ਹੁੰਦੀ ਪਈ ਐ। ਆਹ, ਆਹੋ ਹੂ ਹੂ
ਹਾਂ।
ਔਰ ਤੁਸੀਂ ਕਦੋਂ ਕਦੋਂ ਆਣਾ ਆਜੋਂ
ਵਧੀਆ ਹੋਰ
ਮੈਂ ਕਹਿ ਰਹੀ ਆ ਤੁਸੀਂ ਤੁਸੀਂ ਆ ਜਾਓ ਮਿਲ ਹੀ ਜਾਓ ਸਾਨੂੰ
ਇੰਨੀ ਗਰਮੀ ਚ ਕੀ ਚੱਕਰ ਲਗਾਈਏ ਹੈ ਅਸੀਂ
ਕੋਈ ਗੱਲ ਨਹੀਂ ਹੁਣ ਤਾਂ ਠੰਡਾ ਮੌਸਮ ਹੋ ਗਿਆ।
ਹੈਂ।
ਹੁਣ ਤਾਂ ਠੰਡਾ ਮੌਸਮ ਹੋ ਗਿਆ।
ਠੰਡਾ ਮੌਸਮ ਨੀ ਹੈ ਗਰਮੀ ਬਹੁਤ ਧੁੱਪ ਬਹੁਤ ਹੈ ਇੱਥੇ
ਅੱਛਾ। ਏਥੇ ਤੇ ਬੜਾ ਠੰਡਾ ਮੌਸਮ ਹੈ।
ਇੱਥੇ ਦੋ ਦਿਨ ਰਿਹਾ
ਅੱਛਾ ਅੱਛਾ। ਫੇਰ ਕਿਥੇ ਘੁੰਮਣ ਨੀ ਜਾਣਾ ਤੁਸੀਂ।
ਕੀ।
ਕਿਥੇ ਘੁੰਮਣ ਨੀ ਜਾਣਾ।
ਘੁੰਮਣ ਤੇ ਨਹੀਂ
ਮੌਸਮ ਥੋੜ੍ਹਾ ਸਹੀ ਹੋਏ ਤੇ ਬੰਦਾ ਨਿਕਲ ਵੀ ਸਕਦਾ
ਹਾਂਜੀ। ਮੈਂ ਬਸ ਡਾਂਡੇ ਮਾਜ ਰਹੀ ਆ।
ਅੱਛਾ ਭਾਂਡੇ ਮਾਂਜ ਲੈਂਦੇ ਹੋ ਤੁਸੀਂ ਮੈਂ ਸੋਚਿਆ ਤੁਸੀਂ ਕੋਈ ਕੰਮ ਕਾਰ ਨਹੀਂ
ਹਾਂਜੀ ਨਹੀਂ ਮੈਂ ਤੇ ਮੰਮੀ ਕਰਦੇ ਨੇ ਸਾਰਾ ਬਸ ਸਾਫ ਸਫ਼ਾਈ ਵਗੈਰਾ ਇਹੀ ਕਰਨੀ ਆ ਹਾਂ। ਬਸ ਭਾਂਡੇ ਤਾਂ ਮਾਂਝ ਹੀ ਦਿੰਦੀ ਆ। ਹਾਂਜੀ ਜੀ ਹੋਰ ਕੰਮ ਨੀ ਹੁੰਦਾ ਮੇਰੇ ਕੋਲ ਹੋਰ ਕੀ ਔਰ ਸੁਣਾਓ
ਬਸ ਵਧੀਆ
ਨਾ
ਹੋਰ ਕੀ ਬਣਾਇਆ ਤੁਸੀਂ
ਅਸੀਂ ਬਣਾਏ ਸੀ ਦਾਲ ਚਾਵਲ
ਕਿਹੜੀ ਦਾਲ
ਮੁੂੰਗੀ ਧੋਤੀ
ਬਿਮਾਰਾਂ ਵਾਲੀ ਦਾਲ ਬਣਾਈ ਸੀ ਕਿਉਂ ਕੌਣ ਬਿਮਾਰ ਹੋਇਆ ਤੁਹਾਡੇ ਘਰ ਅੱਜ
ਕੋਈ ਵੀ ਨਹੀਂ ਹੋਇਆ ਬਸ ਵੈਸੇ ਹੀ ਜਲਦੀ ਬਣ ਜਾਂਦੀ ਹੈ ਨਾ ਇਸ ਕਰਕੇ
ਅੱਛਾ ਛੁਟੀਆਂ ਤੁਸੀਂ ਕੰਮ ਮੁਕਾਓ ਕੰਮ ਕਰ ਰਹੇ ਹੋ
ਹਾਂ ਹੋ
ਅੱਛਾ
ਤੁਸੀਂ ਆਓ ਤੁਹਾਨੂੰ ਫਿਰ ਵਧੀਆ ਵਧੀਆ ਖਵਾਵਾਂਗੇ
ਤੇ ਅਸੀਂ ਤੇ ਦਾਲਾ ਰਾਤੀ ਖਾਂਨੇ ਆਂ ਦਿਨੇ ਨਹੀਂ ਖਾਂਦੇ
ਅੱਛਾ
ਹੋਰ
ਹੈ ਚਲੋ
ਸ਼ਾਂ ਤੇ ਦਿਨੇ ਸਬਜ਼ੀਆਂ ਚਾਹੀਦੀਆਂ ਰਾ ਤੀ ਦਾਲ
ਹਮ ਸਹੀ ਹੈ ਘਰ ਸੁਣਾਓ
ਬਸ ਵਧੀਆ
ਹ ਜੋਬ ਵਗੈਰਾ ਕਰਨੀ ਹੈ ਕਿ ਨਹੀਂ
ਕਰਨੀ ਐ ਦੇਖੋ ਮੈਂ ਵਿਆਹ ਤੋਂ ਬਾਅਦ ਮੈਨੂੰ ਜੋਬ ਲਈ ਕਿਹਾ ਹੋਇਆ ਹੈ ਤੇ ਮੈਨੂੰ ਕੋਈ ਕੋਰਸ ਇੱਥੋਂ ਕਰਕੇ ਜਾਣਾ
ਅੱਛਾ ਅੱਛਾ
ਦੇਖ ਦਿਆ
ਕੀ ਜੋਬ ਕਰੋਗੇ
ਮੇਰਾ ਦਿਲ ਤਾਂ ਹੈ ਗ੍ਰਾਫਿਕਸ ਚ ਜਾਵਾਂ ਗ੍ਰਾਫਿਕ ਡਿਜ਼ਾਇਨਰ ਦਾ ਕੋਰਸ ਕਰਕੇ ਦੇ ਖਾਂ
ਹਮ ਹਮ ਹਮ ਵਧੀਆ ਆ ਉਹ ਕੋਰਸ ਫੇਰ ਤੁਸੀਂ ਚੰਡੀਗੜ੍ਹ ਹੀ ਕਰਨਾ
ਨਹੀਂ ਹਲੇ ਕੁਛ ਨਹੀਂੀ ਸੋਚਿਆ
ਅੱਛਾ ਚਲੋ ਲਗਾਓ ਚੱਕਰ ਹੈ ਇੱਥੇ ਵੀ ਫੌਮ ਫੇਰ ਆਈਏ ਥੋੜਾ ਆਜਾਓ
ਦੇਖੋ ਕਦੀ ਲੱਗਿਆ ਤੇ ਚੱਕਰ ਆ ਜਾਵਾਂਗੀ
ਹਾਂਜੀ
ਹਮ
ਬਾਕੀ ਸਭ ਵਧੀਆ ਖਾਲ ਹਾਂਜੀ ਬਸ ਹੁਣ ਦੁਪਹਿਰ ਦੀ ਤਿਆਰੀ ਹੋਏਗੀ
ਤੇ ਹੁਣ ਦੁਪਹਿਰੇ ਕਿਹੜੀ ਦਾਲ ਖਾਓਗੇ
ਨਹੀਂ ਉਹ ਕੋ ੋਰ ਬੰਨੇਗਾ ਹਮ ਹਮ ਤਿੰਨੋ ਟਾਈਮ ਅਲੱਗ ਅਲੱਗ
ਅੱਛਾ ਹੋਔਰ ਸੂਟ ਸੀ ਲਿਆ ਤੁਸੀਂ
ਹਾਂਜੀ ਬਸ ਰਹਿਣਾ ਮੰਮੀ ਲੱਗੇ ਹੋਏ ਹਾਂਜੀ ਅਤੇ ਤੁਸੀਂ ਸੀ ਲੈਂਦੇ ਹੋ ਅੱਛਾ ਚੀ ਕੀ ਸੀ ਲੈਂਦੇ ਹੋ
ਤੁਹਾਨੂੰ ਕਟਿੰਗ ਕਰਕੇ ਵੀ ਦਿੰਨੇ ਹਾਂ
ਅਛਾ
ਹ ਤੁਸੀਂ ਕਿਹੜੇ ਕਿਹੜੇ ਸੂਟ ਸੀ ਲੈਂਦੇ ਹੋ ਆ ਦੱਸੋ
ਜਿਹੜੇ ਜਿਹੜੇ ਅਸੀਂ ਕਟਿੰਗ ਕਰਦੇ ਆ
ਹਾਂ
ਕਿਹੜੇ ਕਿਹੜੇ ਫੜਦੀ ਹਹ ਹਮ ਖੁਰਾਕਾਂ ਵੀ ਕਰ ਦਿੰਦੇ ਹੋ
ਹ
ਵਧੀਆ ਔਰ ਹੁਨ ਰੋਣਾ ਚਾਹੀਦਾ ਹੈ ਅੱਛਾ ਚਲੋ ਵਧੀਆ ਵਧ ਕਿ
ਡਾ
ਚਲੋ ਠੀਕ